ਹੈਲੋ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ।
ਵਧੀਆ ਤੁਸੀਂ ਦੱਸੋ ਸਾਰੇ ਠੀਕ।
ਠੀਕ ਠਾਕ ਕੀ ਕਰਦੇ ਤੇ ਜੀ
ਘਰ ਬਾਰ ਵਧੀਆ
ਹਾਂ ਸਭ ਵਧੀਆ ਤੁਸੀਂ ਠੀਕ ਹੋ ਗਰਮੀ ਬਹੁਤ ਪੈ ਰਹੀ ਆ ਧੁੱਪ ਜੜਾ ਗਰਮੀ ਬਹੁਤ ਪੈ ਰਹੀ ਆ
ਹਾਂ ਮੈਂ ਤਾਂ ਮੈਂਨੂੰ ਮੈਂ ਪਾਣੀ ਮ ਤੇ ਨਿਕਲਿਆ ਜੀ ਹੁਣੇ ਹੁਣੇ ਮ ਧੁੱਪ ਸੇਕ ਰਿਹਾ ਹਾਂ ਮੈਂ ਜੰਗਲਾਂ ਵਿੱਚ ਰਹਾ ਜ
ਹਮ ਨਾ ਗਰਮੀ ਬਹੁਤ ਹੋ ਰਹੀ ਆ ਅੱਜ ਕੱਲ ਬਾਹਰ ਤਾਂ ਨਿਕਲਿਆ ਨਹੀਂ ਜਾਂਦਾ।
ਚਲੋ ਹੁੰਦੀ ਹੋਏਗੀ ਜੀ ਹੁਣ ਤਾਂ ਹੁਣ ਤਾਂ ਕੀ ਕਰ ਸਕਦੇ ਹ ਗਰਮੀ ਦਾ ਤਾਂ
ਹਮ ਨਹੀਂ ਮੌਸਮ ਵੀ ਹੋ ਰਿਹਾ ਬਰ ਬਾਹਰ ਨਿਕਲਿਆ ਨੀ ਜਾਂਦਾ।
ਹਮ,
ਬਹੁਤ ਗੰਦਾ
ਹਰੇ ਖੇਤਾਂ ਮਾ ਪਾਣੀ ਨੀ ਪਿਆ ਜਾਰ ਖੇਤਾਂ ਮਾ ਪਾਣੀ ਪੂਣੀ ਪੈ ਗਿਆ। ਫਿਰ ਦਸ ਕੁ ਦਿਨ ਤੱਕ ਹਵਾ ਚੱਲੇਗੀ ਫੇਰ ਜੁਲਾਈ ਮਾਝਾ ਕਹੀ ਤੁਹਾਨੂੰ ਗਰਮੀ ਦੇਖਣ ਨੂੰ ਮਿਲੇਗੀ ਜਿਸਕੇ ਵਿੱਚ ਤੁਸੀਂ ਕਹੋਗੇ ਵੀ ਹਾਂ ਬਈ ਇਹ ਤੋਂ ਜ਼ਿਆਦਾ ਗਰਮੀ ਪਖੀ ਨਹੀਂ ਹੈਗੀ। ਪੰਤਾਲੀ ਡਿਗਰੀ ਡਾਇਰੈਕਟ ਸਹਿਣਾ ਸੌਖਾ ਪਰੰਤੂ ਜਿਹੜਾ ਤੀਹ ਡਿਗਰੀ ਪਸੀਨੇ ਵਾਲਾ ਉਹ ਸਹਿਣਾ ਔਖਾ।
ਹਾਂ ਮਸੀਨੀ ਆਲੇ ਕਰਨ ਸ਼ੁਰੂ ਹੋਜਗੀ ਫੇਰ।
ਹਾਂ ਉਹ ਵਾਲੀ ਗਰਮੀ ਸਟਾਰਟ ਹੋ ਜਾਵੇਗੀ ਜਿਹੜੀ ਕਿ ਚਿਪਚਿਪੀ ਫੇਿਰ ਬੰਦਾ ਬੈਠ ਵੀ ਨਹੀਂੀ ਸਕਦਾ ਹੁੰਦਾ। ਤਾਂ ਤੁਸੀਂ ਹਿੱਲ ਜਾ ਥੋੜਾ ਜਾਿਹਾ ਗਰਮੀ ਸੁੱਕ ਜਾੇਗੀ ਕਿੱਥੇ ਹਿੱਲੋਗੇ ਤਾਂ ਪਸੀਨਾ ਆਏਗਾ ਫੋਣ ਦਸ ਮਿੰਟ ਜ਼ਿਆਦਾ ਦੇਰ ਤੱਕ ਪਕੜ ਲਿਆ ਤਾਂ ਪਸੀਨਾ ਕਿਸੇ ਚੀਜ਼ ਨੂੰ ਵੀ ਹੱਥ ਲਾ ਲਿਆ ਦੋ ਮਿੰਟ ਤੱਕ। ਤਾਂ ਪਸੀਨਾ
ਨਹੀਂ ਹੁਣ ਤਾਂ ਮੂੰਹ ਤੋਂ ਇਹ ਗਰਮੀ ਗਰਮੀ ਹੋ ਜਾਂਦਾ ਬੰਦਾ। ਜੇ ਗਰਮੀ ਹੋ ਗਈ ਆ ਸ਼ੁਰੂ
ਹਮ,
ਹਣ ਗਰਮੀ ਬਹੁਤ ਜਿਆਦਾ ਪਊਗੀ।
ਹਾਂ ਗਰਮੀ ਬਹੁਤ ਜ਼ਿਆਦਾ ਪਹੀ ਹੁਣ
ਹਮ ਏਸੀ ਕਿ ਵੀ ਤੁਹਾਡੇ ਤਾਂ ਪੱਖਾ ਹੋ ਏ ਸੀ ਹੋਣਾ
ਹਾਂਜੀ ਹਮਾਰੇ ਘਰ ਏ ਸੀ ਹੈ ਜੀ
ਫੇਿਰ ਤਾਂ ਏਸੀ ਵਾਲਿਆਂ ਨੂੰ ਹੁੰਦਾ ਜਿਆਦਾ ਫਰ ਤਾਂ ਬਾਹਰ ਘੱਟ ਵੱਧਦੇ ਨਿਕਲਦੇ ਹੁੰਦੇ ਨੇ ਜਦ ਏਸੀ ਹੁੰਦਾ
ਹਾਂਜੀੀ ਸਾਰੇ ਕਿੱਧਰੇ ਏ ਸੀਮਾਰੇ ਚਾਰ ਚਾਰ ਘਰਾਂ ਜੀ
ਹਮ ਹ ਹਮ ਮਜ਼ਾਕ ਨਾ ਕਰੇ ਮਝਾਕ ਨਹੀਂੀ ਕਰਦੇ ਹਿੰਦੇ ਬੇਟਾ ਲੱਗਿਆ ਤਾਂ ਚਾਰ ਚਾਰੇ ਚਾਰ ਚਾਰ ਏਸੀ ਕੌਣ ਰੱਖ ਲੈਂਦਾ ਅੱਜ ਕੱਲ੍ਹ ਤਾਂ ਇੱਕ ਏ ਸੀ ਚ ਲੈਣਾ
ਚਾਰ ਘਰਮ ਮਤਲਬ ਮੈ ਮੇਰੇ ਚਾਚੇ ਕਾ ਵੀ ਮੇਰਾ ਘਰ ਹੋਇਆ ਮੇਰੇ ਦੋ ਤਿੰਨ ਚਾਚੀਆਂ ਆ ਉਹਨਾਂ ਦਾ ਵੀ ਘਰ ਹੈ। ਉਹਨਾਂ ਦਾ ਕਹਿ ਰਿ ਮੈਂ ਪਰ ਹੈ ਨਹੀਂ ਜੀ ਕਿਸੇ ਦਾ
ਅੱਛਾ
ਹਾਂ ਹਾਂ ਹੁਣ ਪੱਖੇ ਤਲਾ ਬੈਠਦੇ ਆ ਏਵਾਨੇ ਤਾਂ
ਇਹ ਪੱਖੇ ਥੱਲਲਾ ਠੀਕ ਵੀ ਰਹਿੰਦਾੇ ਏੇ ਦੀ ਹੱਤ ਪ ਜੇ ਤਾਂ ਬੰਦਾ ਏ ਦੀ ਹਲੀ ਵੀ ਨ ਬੰਦਾ ਕੰਮ ਵੀ ਨੀ ਕਰ ਸਕਦਾ।
ਏ ਸੀ ਵਾਲਾ ਬੰਦਾ ਕੁਛ ਨੀ ਕਰ ਸਕਦਾ ਜੀ
ਹਾਂ ਪੱਖੇ ਵਾਲਾ ਕੱਟੋ ਕੱਟ ਆਏਦਾ ਗਰਮੀ ਗੁਰਮੀ ਝਾੜ ਕੇ ਫੇਿਰ ਉਵੇਦਾ ਹੋ ਜਾਂਦਾ ਧੁੱਪ ਚ ਨਿਕਲ ਜਾਂਦਾ। ਜਦੋਂ ਬੰਦਾ ਏਸੀ ਏਸੀ ਚ ਬਾਹਰ ਨਿਕਲਦਾ ਉਦੋਂ ਜ਼ਿਆਦਾ ਧੁੱਪ ਲੱਗਦੀ ਆ।
ਹਾਂ ਇਹ ਗੱਲ ਤਾਂ ਹੈ
ਹਾਂ ਜਦ ਹੁਣ ਨਰ ਹੁਣ ਆਪਾਂ ਬੈਂਕ ਚ ਵਗ ਜਏ ਕਿਸੇ ਵੀ ਦੁਕਾਨ ਤੇ ਜਾਵੇ ਤੇ ਬੰਦੇ ਨੂੰ ਅਸਰ ਨਹੀਂ ਹੁੰਦਾ। ਠੰਡਾ ਲੱਗ ਰਿਹਾ ਹੁੰਦਾ ਜਦੋਂ ਬਾਹਰ ਨਿਕਲ ਜਾਂਦੇ ਉਦੋਂ ਧੁੱਪ ਜਿਆਦਾ ਲੱਗ ਰਹੀ ਹੁੰਦੀ। ਹੂੰ ਹੁੰਦਾ
ਹੁੰਦਾ ਜੀ।
ਫਿਰ ਇਹ ਤਾਂ ਚੱਲਦਾ ਰਹਿੰਦਾ ਹੁਣ ਜਿਵੇਂ ਕਿ ਲਗਾ ਲਓ ਤੁਸੀਂ ਜੂਨ ਚੱਲ ਗਿਆ। ਮਈ, ਜੂਨ, ਜੁਲਾਈ, ਅਗਸਤ, ਸਤੰਬਰ। ਸਤੰਬਰ ਨੂੰ ਛੱਡ ਕੇ ਅਗਸਤ ਤੱਕ ਇਹ ਚਾਰ ਕੁ ਮਹੀਨੇ ਦਾ ਥਾਡੇ
ਫਿਰ ਮੌਸਮ ਸ਼ੁਰੂ ਮਨਸੂਨ ਸ਼ੁਰੂ ਹੋ ਜਾਂਦਾ ਜੀ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ।
ਗਰਮੀ ਆ ਜੁਲਾਈ 'ਚ ਬਾਰਿਸ਼ਾਂ ਸ਼ੁਰੂ ਹੋ ਗਈਆਂ। ਉਹ ਦਸ ਕੁ ਦਿਨ ਬਾਰਿਸ਼ਾਂ ਚੱਲਣਗੀਆਂ ਜੁਲਾਈ ਦੀਆਂ। ਪਰੰਤੂ ਅ ਫਿਰ ਅਗਸਤ ਚ ਜਾ ਕੇ ਫਿਰ ਚਿਪ ਚਿਪੀ ਗਰਮੀ।
ਨਹੀਂ ਉਹ ਇੱਕ ਵਾਰ ਜੇ ਬਾਰਸ਼ਾਂ ਸ਼ੁਰੂ ਹੋ ਜਾਣ ਨਾ ਤਹਾਨੂੰ ਉਹ ਹੋ ਜਾਂਦਾ ਜੀ ਬਾਰਿਸ਼ ਪਈ ਥੋੜ੍ਹਾ ਮਾਹੌਲ ਠੰਢਾ ਹੋ ਜਾਂਦਾ।
ਹੂੰ।
ਲਗਾਤਾਰ ਗਰਮੀ ਝੱਲਣੀ ਔਖੀ ਹੋ ਜਾਂਦੀ ਹੈ ਪਰ ਵਿੱਚ ਵਿੱਚ ਬਾਰਿਸ਼ ਪਈ ਹੈ ਫਿਰ ਮੌਸਮ ਥੋੜਾ ਵਧੀਆ ਲੱਗਣ ਲੱਗ ਜਾਂਦਾ।
ਹਾਂ ਜਿਵੇਂ ਕਿ ਹੁਣ ਸਤੰਬਰ, ਅਕਤੂਬਰ ਆ ਸੋਰੀ ਅਗਸਤ, ਸਤੰਬਰ, ਅਕਤੂਬਰ ਇਹ ਨਾ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਉੱਤਰਾਖੰਡ ਵਿੱਚ ਵੈਲੀ ਆਫ ਫਲਾਰ ਇੱਕ ਜਗ੍ਹਾ ਬਹੁਤ ਸੋਹਣੀ ਉਹ ਸਤੰਬਰ ਵਿੱਚ ਖੁੱਲੇਗੀ ਮਤਲਬ ਸਭ ਤੋਂ ਵਧੀਆ ਮਹੀਨਾ ਹੈਗਾ ਜਾਣ ਵਾਸਤੇ ਸਤੰਬਰ
ਹਾਂ ਮੇਰਾ ਵੀ ਕਹਿੰਦੇ ਸੀ ਘਰ ਆਲੇ ਵੀ ਜਾਣਗੇ ਉੱਥੇ
ਅੱਛਾ ਹਾਂ ਮੈਂ ਉਹੀ ਕਹਿ ਰਿਹਾ ਜੀ ਵੀ ਸਤੰਬਰ ਵਿੱਚ ਬਹੁਤ ਵਧੀਆ ਵਧੀਆ ਉਥੇ ਹਰ ਤਿੰਨ ਚਾਰ ਲੱਖ ਤਰੀਕੇ ਕੇ ਫੁੱਲ ਜਿਹੜੇ ਵੀ ਹੋਵਾਂ ਉਹ ਸਾਰੇ ਉੱਥੇ ਦੇਖਣ ਨੂੰ ਮਿਲ ਜਾਣਗੇ ਤੁਹਾਨੂੰ।
ਅੱਛਾ।
ਹੂੰ-ਹੂੰ ਪਰ ਜਾਣਾ ਵੀ ਸੌਖਾ ਈ ਆ ਉੱਥਾ ਉੱਤਰਾਖੰਡ। ਉੱਤਰਾਖੰਡ ਵਾਂ ਜੀ ਵੈਲੀ ਔਫ ਫਲੋਵਰ। ਹੇਮਕੁੰਡ ਸਾਹਿਬ ਕੇ ਹੇਠ ਹੀ ਆ ਹੇਮਕੁੰਡ ਸਾਹਿਬ ਨਾ ਜਾਓ ਵੈਲੀ ਓਫ ਫਲਾਰਜ ਹੀ ਚਲੇ ਜਾਓ।
ਅੱਛਾ ਅੱਜ ਕਲ ਤਾਂ ਲੋਕ ਹੇਮਕੁੰਟ ਵੀ ਬਹੁਤ ਜਾ ਰਹੇ ਨੇ।
ਹਾਂਜੀ ਹੇਮਕੁੰਡ ਤਾਂ ਫਿਰ ਲੋਕ ਜਾਂਦੀ ਰਹਿੰਦੇ ਨੇ ਉੱਥੇ ਇੰਨਾ ਔਖਾ ਵੀ ਨਹੀਂ ਹੈਗਾ ਜਾਣਾ। ਮਤਲਬ ਲਗਾ ਲੋ ਤੁਸੀਂ ਖ਼ਰਚਾ ਲਗਭਗ ਇੱਕ ਬੰਦੇ ਦਾ ਤੁਸੀਂ ਤੁਸੀਂ ਤਿੰਨ ਕੁ ਹਜ਼ਾਰ ਜਾਂ ਚਾਰ ਹਜ਼ਾਰ ਮੰਨ ਲੋ ਇੰਨਾ ਜ਼ਿਆਦਾ ਨਹੀਂ ਹੈਗਾ ਪੰਜ ਮੰਨ ਲੋ।
ਹੂੰ।
ਜਿਹੜਾ ਇਕੱਲਾ ਬੰਦਾ ਕਮਾ ਰਿਹਾ, ਉਹਦੇ ਵਾਸਤੇ ਤਾਂ ਬਹੁਤ ਵਧੀਆ ਖਰਚਾ ਇਹ
ਨਹੀਂ ਵੈਸੇ ਵੀ ਹੁਣ ਜਿਵੇਂ ਗਰਮੀ ਬਹੁਤ ਪੈ ਰਹੀ ਹੈ ਪੰਜਾਬ ਚ ਤਾਂ ਲੋਕ ਜ਼ਿਆਦਾਤਰ ਠੰਡੇ ਵਾਲੀ ਥਾਂ ਤੇ ਜਾਣਾ ਪਸੰਦ ਕਰਨਗੇ'
ਹਾਂਜੀ ਇਹ ਠੰਡੀ ਥਾਂ ਹੀ ਹੈਗੀ ਇਹ
ਵੀ ਪਹਾੜਾਂ ਚ ਬਰਫ ਸਵਾਰੀ ਚ ਵੀ ਜਿੱਥੇ ਮਾੜਾ ਠੰਡਾ ਹੋ ਜਾੇ ਆਰਾਮਦਾਰੀ ਮਿਲ ਜੇ।
ਹੂੰ
ਹਾਂ ਤਾਂ ਕਰਕੇ ਠੰਡੇ ਵਾਲੀ ਥਾਵਾਂ ਤੇ ਜਾਣਗੇ।
ਹਾਂ ਇਹ ਠੰਡੀ ਜਗ੍ਹਾ ਜ਼ਿਆਦਾਤਰ ਲੋਕ ਉ ਹਿਮਾਚਲ ਪ੍ਰਦੇਸ਼ ਹੋ ਗਿਆ। ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਮਨਾਲੀ ਹੋ ਗਿਆ।
ਜਾਂਦੇ ਨੇ ਲੋਕ ਕਈ ਜਣੇ ਜਾਂਦੇ ਨੇ ਠੰਡੀਆਂ ਠੰਡੀਆਂ ਥਾਵਾਂ ਤੇ ਜਾਂਦੇ ਨੇ ਜੀ।
ਜਾਣਾ ਵੀ ਚਾਹੀਦਾ ਜੀ ਵੀ ਨਹੀਂ ਤਾਂ ਇੱਕ ਕੰਮ ਨੂੰ ਵਾਰ-ਵਾਰ ਕਰ ਬਾਰ-ਬਾਰ ਕਰ-ਕਰ-ਕਰ ਕਰਕਾ ਬੰਦਾ ਬੋਰ ਹੋ ਜਾਂਦਾ
ਤੁਹਾਡੇ ਸ਼ੋਰ-ਸ਼ੋਰ ਬਹੁਤ ਆ ਰਿਹਾ ਹੈ ਕਿਸੇ ਚੀਜ਼ ਦਾ
ਫੋਨ ਵੀ ਹੈ ਰਹੇ
ਹਾਂ ਸ਼ੋਰ ਹੁ ਕਲੀਅਰ ਆਵਾਜ ਨਾਲ ਘੱਟ ਆ ਰਹੀ ਸ਼ੋਰ ਬਹੁਤ ਜ਼ਿਆਦਾ ਆ ਰਹੇ
ਠੀਕ ਹੈ ਜੀ
ਹਮ
ਹੋਰ ਦੱਸੋ ਜੀ ਤੁਸੀਂ, ਤੁਸੀਂ ਕਿਤੇ ਗਏ ਹੋ ਅਜੇ ਤੱਕ ਜ਼ਿੰਦਗੀ 'ਚ?
ਹਾਂਜੀ, ਮੈਂ ਹਿਮਾਚਲ ਪ੍ਰਦੇਸ਼ ਜਾ ਕੇ ਆਈ ਤੀ ਜੀ
ਅੱਛਾ
ਹਾਂ ਤੇ ਹੋਰ ਵੀ ਅਸੀਂ-ਅਸੀਂ ਜਾਂਦੇ ਰਹਿੰਦੇ ਹਾਂ ਜੀ ਹੈਲੋ-ਹੈਲੋ ਤੁਹਾਡੀ ਆਵਾਜ਼ ਨੀ ਆ ਰਹੀ ਜੀ
ਹਾਂਜੀ ਉਹਦਾ ਬਹੁਤ ਮਨ ਕਰਦਾ ਜਾਣ ਵਾਸਤੇ
ਹੈਲੋ?
ਹੈਲੋ?
ਹਾਂ ਹੁਣ ਆਈ ਆ ਜੀ, ਹਾਂ ਮੇਰੇ ਇੱਕ ਛੋਟਾ ਭਾਈ ਜ਼ਰੂਰ ਹੈ ਜੇ ਉਹ ਘੱਟ ਵੱਧ ਜਾਂਦਾ, ਤੁਹਾਨੂੰ ਪਤਾ ਹੋਣਾ ਤੁਸੀਂ ਮਿਲੇ ਹੋਣੇ ਉਸ ਨਾਲ
ਹਾਂਜੀ, ਮੈਂ ਤਾਂ ਬਹੁਤ ਵਧੀਆ ਤਰੀਕੇ ਨਾਲ ਜਾਣਦਾ ਜੀ ਉਸਨੂੰ ਉਸਨੂੰ ਵੀ ਭੇਜਿਆ ਕਰੋ, ਕੱਢਿਆ ਕਰੋ ਬਾਹਰ
ਉਹ ਅਸੀਂ ਤਾਂ ਜਾਂਦੇ ਰਹਿੰਦੇ ਹੀ ਸੀ ਅਸੀਂ ਐਂ ਨੀ ਪਤਾ ਵੀ ਹਨਮਾਸ ਹੋ ਰਿਹਾ ਸੀ ਜਿੱਥੇ ਤੁਸੀਂ ਕਿਹਾ ਉੱਥ ਹੇਮਕੁੰਟ ਹ
ਹਾਂਜੀ
ਉੱਥੇ ਜਾ ਕੇ ਆਈ ਸੀ ਜੀ ਘੁੰਮਣ
ਠੀਕ ਆ
ਉਹ ਤੋਂ ਪਹਿਲਾਂ ਹੀ ਅਸੀਂ ਜਾਇਆ ਉੱਥੇ ਚੰਡੀਗੜ੍ਹ ਜਾ ਆਏ ਸੀ।
ਠੀਕ ਹੈ ਜੀ
ਮਸੂਰੀ ਹੋ ਗਿਆ ਜੀ
ਮੰਸੂਰੀ
ਹਾਂ ਅਸੀਂ ਜਾਂਦੇ ਰਹਿੰਦੇ ਹ ਹੀ ਜਾਂ ਥੋੜ੍ਹਾ ਤਾਂ ਟਾਈਮ ਮਿਲਦਾ ਹੀ ਅਸੀਂ ਕਿੱਧਰੇ ਨਾ ਕਿੱਧਰੇ ਘੁੰਮੇ ਆਉਂਦੇ ਆ
ਅੱਛਾ
ਹਾਂਜੀ ਕੀ ਲਡ ਹੈਲੋ ਬਾਹਰ ਘੁੰਮਦੇ ਫਿਰਦੇ ਰਹਿੰਦੇ ਹਾਂਜੀ, ਘਰੇ ਹੁਣੇ ਆ
ਮੇਰਾ ਮਨ ਬਹੁਤ ਕਰਦਾ ਜਾਣਗਾ ਪਰ ਬੇ ਦਸੀ
ਤੁਸੀਂ ਸਾਡੇ ਕਣੇ ਆਗ ਜੇ ਆ ਤਾਂਜੇ ਚਲ ਉਮਰ ਵੀ ਨੀ ਹੈਨੀ ਹੈਗੀ ਤੁਹਾਡੀ ਤੁਸੀਂ ਸਾਡੇ ਨਾਲ ਮਓ ਜਿਆ ਕਰੋ ਹੀ
ਠੀਕ ਹੈ ਜੀ,
ਹਾਂ ਘੁੰਮਣ ਫਿਰਨ ਜੇ ਕਿਧਰ ਜਾਣਾ ਹੁੰਦਾ ਅਸੀਂ ਤੁਹਾਨੂੰ ਲੈ ਜਾ। ਕਰਾਂਗੇ, ਘੁੰਮਣ ਫਿਰਨ ਵਾਸਤੇ ਹਾਂ। ਹੋਰ ਪਰੇ ਕੋਈ ਹੋਰ ਨੀ, ਤਾਂ ਨਾਲ ਹਾਂਣੋ ਹਾਂਣ ਠੀਕ, ਮਿਲ ਜੂਗਾ ਤੁਹਾਨੂੰ ਕੋਈ ਨਾ ਕੋਈ
ਹਾਂਜੀ ਹੈਗੇ ਆ ਜੀ ਮੇਰੇ ਆਣ ਕੇ
ਦੋਸਤ ਮਿੱਤਰ ਹੋਣਾ ਉਹਨਾਂ ਨਾਲ ਬਗਜੀਆ ਕਰੋ
ਹਾਂ ਦੋਸਤ ਮਿੱਤਰ ਹੈਗੇ ਆ ਜੀ ਜਾਣ ਨੂੰ ਤਾਂ ਸਾਰੇ ਤਿਆਰ ਆ, ਖਰਚੇ ਕਰਨ ਨੂੰ ਵੀ ਤਿਆਰ ਆ ਬਸ ਕਰਕੇ ਇੱਕ ਵਾਰ ਹਾਂ ਕਰਦੇ ਨ ਫਿਰ ਤਾਂ ਬਹੁਤ ਵਧੀਆ ਹੋਜੂਗਾ ਹੁਣ ਚਾਹੇ ਮੇਰੇ ਕੋਲ ਸਰਕਾਰੀ ਨੌਕਰੀ
ਘਰਦਿਆਂ ਨਾਲ ਨਾ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਮੇਰਾ ਮਨ ਕਰਦਾ ਫੇਰ ਉਹ ਰੋਕਦੇ ਨੀ
ਚਾਹੇ ਮੇਰੇ ਕੋਲ ਸਰਕਾਰੀ ਨੌਕਰੀ ਵੀ ਹੋਏਗੀ ਕੱਲ ਨੂੰ ਤਾਂ ਵੀ ਇਹਨਾਂ ਨੇ ਨਹੀਂ ਜਣ ਦੇਣ ਅੱਜ ਮੋਹ ਪਿਆਰ ਚ ਜਾਦੇ, ਇਹ ਆਪਣੀ ਗਰੋਥ, ਨਹੀਂ ਆਪਣੀ ਗਰੋਥ ਕਰੇ, ਮੈਂ ਇਹ ਆਪਣੇ ਮਹ ਪਿੱਛੇ ਆਪਣੇ ਬੱਚੇ ਦੀ ਗਰੋਥ ਨਹੀਂ। ਵੀ ਇਹਨਾਂ ਨੂੰ ਕਿਧਰੇ ਤੋਂ ਨੁਕਸਾਨ ਨਾ ਹੋ ਜਾਏ ਹਾਂ।
ਕੋਈ ਨੀ ਜੀ ਉਹਦੇ, ਆਪ ਨੂੰ ਵੀ ਲੈਜਿਆ ਨਾਲ ਜ
ਚੌਵੀ ਘੰਟੇ ਬਿਜ਼ੀ ਆ ਜੀ ਕਿਸਾਨ ਆ, ਨਾ ਜੀ ਉਹ ਤਾਂ ਕਰਤਾ।
ਹਾਂ ਕਿਸਾਨ ਖੇਤੀਬਾੜੀ ਚ ਜ਼ਿਆਦਾ ਬਿਜ਼ੀ ਹੋ ਜਾਂਦੇ।
ਹਾਂ ਜੀ, ਹੁਣ-ਹੁਣ ਉਹਨਾਂ ਦਾ ਫੇਰ ਉਹੋ ਜਹੀ ਹੈ। ਖੇਤਾਂ ਵਿੱਚ ਪਾਣੀ ਲਾਣਾ ਕੱਦੂ ਕਰਨਾ, ਜੀਰੀ ਲਾਉਣੀ ਇਹਨਾਂ ਚ ਬਿਜੀ ਰਹਿੰਦੇ। ਜ਼ਿਆਦਾਤਰ ਹੁਣ, ਕਿੱਥੇ ਉਹਨਾਂ ਨੂੰ ਕਹੂੰਗਾ। ਹਾਂਜੀ, ਚਾਰ ਪੰਜ ਦਿਨਾਂ ਚ ਘੁੰਮਣ ਲਈ,
ਦੋਸਤ ਹੀ ਇਤਰਾਂ ਨਾਲ ਬਣਾ ਕੇ ਰੱਖਿਆ ਜਾਵੇ, ਤੁਹਾਡੇ ਦੋਸਤੀ ਇਤਰਾਂ ਵੱਲ ਟਾਇਮ ਹੋਈ ਉਹਨਾਂ ਨਾਲ ਲੱਗ ਜਾਵੇ।
ਦੋਸਤ ਮਿੱਤਰ ਜਾਣ ਨੂੰ ਵੀ ਤਿਆਰ ਆ ਜੀ, ਪੈਸਾ ਵੀ ਠੀਕ ਠਾਕ ਹੈਗਾ ਜੀ। ਪਰੰਤੂ ਹੁਣ ਘਰਦੇ ਕਹਿਣਗੇ, ਵੀ ਚਲੋ ਤੁਸੀਂ ਬਗ ਜਾਓ ਘੁੰਮਣ ਤਾਂ ਸਾਡਾ ਵੀ ਥੋੜ੍ਹਾ ਜਿਹਾ ਲੱਗੇਗਾ, ਵੀ ਹਾਂ ਵੀ ਅਸੀਂ ਵੀ ਘੁੰਮ ਸਕਦੇ ਹਾਂ। ਵੀ ਘਰਦਿਆਂ ਨੇ ਕਹਿ ਦਿੱਤਾ।
ਹੂੰ, ਕੋਈ ਨੀ ਜੀ ਕਰ ਲਿਆ ਕਰੋ ਗੱਲ ਘਰ ਦੇ ਨਾਲ
ਬਾਕੀ ਹਿਮਾਚਲ, ਉਚਲ ਪ੍ਰਦੇਸ਼ ਹੋ ਗਿਆ ਜੀ, ਕਸ਼ਮੀਰ ਹੋ ਗਿਆ, ਹਿਮਾਚਲ ਪ੍ਰਦੇਸ਼ ਕਸ਼ਮੀਰ ਜੰਮੂ ਕਸ਼ ਅਹ ਉੱਤਰਾ ਖੰਡ ਹੋ ਗਿਆ, ਅਹ ਚੰਡੀਗੜ੍ਹ ਹੋ ਗਿਆ। ਦਿੱਲੀ ਹੋ ਗਿਆ, ਰਾਜਸਥਾਨ ਜੈਪੁਰ ਬਸ ਜ਼ਿਆਦਾ ਨੀ ਗੋਆ। ਕੇਰਲਾ, ਕਰਨਾਟਕਾ, ਤਾਮਿਲਨਾਡੂ, ਮੇਘਾਲਿਆ। ਬਹੁਤ ਸਾਰੀ ਜਗ੍ਹਾ ਨੇ ਜਿੱਥੇ ਜਾਣਾ।
ਹੂੰ, ਅੱਛਾ ਜੀ।
ਹੋਰ ਦੱਸੋ ਜੀ, ਤੁਸੀਂ ਸਾਰੇ ਠੀਕ ਹੈ ਜੀ।
ਹਾਂਜੀ ਚਲੋ ਜੀ,
ਤੁਸੀਂ ਤਾਂ ਖੜ ਜੋ ਜੀ।
ਅੱਛਾ।
ਮੀਂਹ ਮੂਹ ਤਾਂ ਨੀ ਪੈ ਰਿਹਾ ਹੈ, ਉੱਥੇ?
ਨਾ-ਨਾ ਗਰਮੀ ਹੋ ਰਹੀ ਆ।
ਠੀਕ ਹੈ, ਜੀ ਥੋੜੇ ਦਸ ਸਕਿੰਟ ਹੋਰ ਰਿਹਾ ਕਰੋ ਜੀ।
ਮੀਂਹ ਮੂਹ ਘੱਟ ਮੌਸਮ। ਮੌਸਮ ਜਾ ਹੋ ਜਾਂਦਾ ਜੀ, ਪਰ ਮੀਂਹ ਨੀ ਪੈਂਦਾ ਉਰੇ।
ਚਲੋ ਠੀਕ ਹੈ, ਜੀ ਫਿਰ ਚੰਗੀ।
ਇਹ।